ਕੀ ਹਾਲ ਹੈ
ਬਸ ਮੈਂ ਵਧੀਆ ਤੁਸੀਂ ਸੁਣਾਓ
ਹਾਂ
ਤੁਹਾਡਾ
ਬਸ ਠੀਕ ਹੈ ਹੋਰ ਕੀ ਕਰ ਰਹੇ ਹੋ।
ਕਿਨੇ ਦਿਨ ਹੋ ਗਏ ਨੇ,
ਹਾਂ
ਹਾਂ ਉ ਵੀ ਨਹੀਂ ਹੋਈ ਤੇ ਮੈਂ ਕਿਹਾ ਚ ਚੱਲ ਕੱਲ ਸ਼ਾਮ ਦਾ ਟਾਈਮ ਹੈ ਤੇ ਤੇ ਚਾਵ ਤੇ
ਹਮ
ਮੈਂ ਕਿਹਾ ਚੱਲ ਵੀ
ਹ ਹ ਬਸ ਮੇਰੀ ਵੀ ਇੱਕ ਫਰੈਂਡ ਆਈ ਦੀ ਸੀ ਹੁ ਨੇ ਉਹਦੇ ਨਾ ਦਿਨ ਤੇ ਸਾਰਾ ਰਐਕਸ਼ਨ ਹੋ ਸੀ ਕੋਈ ਕੋਸਮੈਟਿਕ ਲੈ ਕੇ ਆਈ ਹੋਣੀ ਮਾਰਕੀਟ ਤੋਂ ਨਵੇਂ ਬ੍ਰੈਂਡ ਦਾ ਉਹ ਸਾਰਾ ਐਲਰਜੀ ਕਰ ਗਿਆ। ਤੇ ਫਿਰ ਮੈਂ ਸਗੋਂ ਉਹਨੂੰ ਦੱਸਿਆ ਕਿ ਬਜ਼ਾਰੀ ਚੀਜ਼ਾਂ ਬ ਬਜ਼ਾਰੀ ਸਮਾਨ ਕੋਸਮੈਟਿਕ ਨਾ ਯੂਜ ਕਰਿਆ ਕਰ, ਮੈਂ ਤੁੈਨੂੰ ਘਰ ਦੀ ਰੈਡਮੀਸ ਰੈਮੇਡੀ ਦੱਸ ਦਿੰਦੀ ਆਂ। ਤੂੰ ਉਹਦੇ ਨਾਲ ਕਰੇਯਾ ਕਰ। ਹਾਂ ਫਿਰ ਮੈਂ ਉਹਨੂੰ ਕਿੰਨੀ ਸਾਰੀ ਰੈਮਡੀਜ਼ ਦੱਸੀਆਂ ਘਰ ਦੀਆਂ।
ਕੀਤਾ ਵਾਹ ਬਾਜੀ ਕੁਛ ਰੈਮਡੀਜ਼ ਥੋੜੇ ਕੋਈ ਫੇਸ ਪੈਕ ਰਿਮੂਵ ਕਰਨ ਲਈ, ਕੋਈ ਜਾਂ ਕੁਛ ਦੱਸੋ ਮੈਨੂੰ ਵੀ
ਹਾਂਜੀ ਹਾਂਜੀ ਮੈਂ
ਮੇਰੇ ਅਪ
ਹਮ ਹਾਂ ਅਛਾ ਹਾਂ ਨਹੀਂ ਸਹੀ ਹੈ ਮੈਂ ਬਲਕਿ ਮੈਂ ਵੀ ਨਾ ਮੈਂ ਬਜ਼ਾਰੀ ਸਮਾਨ ਬਹੁਤ ਘੱਟ ਯੂਜ ਕਰਨੀ ਆ, ਮੈਂ ਘਰ ਹੀ ਆਪਣਾ ਸਮਾਨ ਬਣਾ ਕੇ ਰੱਖਿਆ। ਓਹੀ ਹਫ਼ਤੇ ਚ ਦੋ ਵਾਰੀ ਲਗਾ ਲੈਦੀ ਹ, ਸਕਿਨ ਬਿਲਕੁਲ ਕਲੀਅਰ ਰਹਿੰਦੀ ਹੈ। ਮੈਂ ਤੇ ਪਹਿਲੇ ਉਹ ਹਾਂ ੋ ਹਾਂਜੀ ਮੈਂ ਨਾ ਪਹਲੇ ਬਨਾਯਾ ਦਾ ਹੈ, ਅੱਜ ਕੱਲ ਉਹ ਹ ਸੰਤਰੇ ਆਏ ਦੇ ਬੜੇ ਅਛ ਛੇ ਸੰਤਰਿਆਂ ਦੇ ਛਿਲਕੇ ਚ ਸੁੱਟ ਦਿੰਨੇ ਆ।
ਹਾਂਜੀ ਹਾਂ ਹਾਂ ਹਾਂ।
ਪਰ ਉਹ ਉਸ ਸੰਤ ਠੀਕ ਹੈ ਨਾ ਟੋਨਰ ਬੜਾ ਅੱਛਾ ਬਣਦੈ ਉਹਦੇ ਨਾਲ, ਤੇ ਮੈਂ ਨਾ ਪੇਂ
ਅੱਛਾ ਹੈਗਾ ਸੰਤਰੇ ਦੇ ਪੀਲ ਨੂੰ ਹ
ਨਹੀਂ ਨਹੀਂ ਮੈਂ ਮੈਂ ਨਾ ਜੋ ਕਰਦਾ ਨਾ ਫੇਰ ਉਹਨੂੰ ਨਾ ਮੈਂ ਅਹ ਇੱਕ ਪਤੀਲੇ ਚ ਨਾ ਪਾਣੀ ਲੈ ਕੇ ਨਾ ਉਹਨੂੰ ਵਾਸ਼ ਕਰਕੇ ਅੱਛੀ ਤਰ੍ਹਾਂ ਛਿੱਲ ਪਿਆ ਨੂੰ ਤੇ ਉਬਾ ਉਬਾਲ ਲੈਂਨੇ ਆਂ। ਤੇ ਜਲ ਹ ਕਾਫੀ ਦੇਰ ਉਬਾਲਣ ਬਾਅਦ ਸਾਰਾ ਉਹਦਾ ਸੰਤਰੇ ਦੇ ਛਿਲਕਿਆਂ ਦਾ ਐਕਸਟ੍ਰੈਕਟ ਉਹਦੇ ਵਿੱਚ ਆ ਜਾਂਦਾ ਹੈ ਪਾਣੀ ਦੇ ਅੰਦਰ ਕਲਰ ਬਿਲਕੁਲ ਜਿਹਾ ਪੀਲਾ ਹੋ ਜਾਂਦਾ ਉਹਦਾ ਪਾਣੀ ਦਾ ਦਾ। ਤੇ ਫੇਰ ਉਹਨੂੰ ਥੋੜ੍ਹਾ ਠੰਡਾ ਹੋ ਕਰਕੇ ਨਾ ਛਾਣ ਲੈਂਨੀ ਆਂ। ਤੇ ਉਹਦੇ ਵਿੱਚ ਵਿਟਾਮਿਨ ਈ ਦੇ ਦੋ ਕੈਪਸੂਲ ਸਲ ਪਾ ਦੋ। ਹਾਂ ਤੇ ਉਹ ਨਾ ਅਸੀਂ ਸਵੇਰੇ ਜਿਸ ਤਰਾਂ ਨਹਾ ਕੇ ਆਏ ਆਂ ਤੇ ਉਹਨੂੰ ਸਪਰੇ ਬੋਤਲ ਚ ਪਾ ਕੇ ਨਾ ਤੇ ਨਹਾਣ ਤੋਂ ਬਾਅਦ ਫੇਸ ਤੇ ਸਪਰੇ ਕਰ ਲੋ। ਹਾਂ ਸੋਨ ਵੇਲੇ ਵੀ ਲੋ ਯਾ ਵ ਜੀ ਸਭਸੀ ਮੇਕਅਪ ਕਰਨਾ ਮੇ -
ਅੱਛਾ ਕੀ ਕੰਮ ਕਰਦਾ ਹੈ ਅਸੀ
ਟੋਨਰ ਨਾ ਤੁਹਾਡੇ ਜਿਵੇਂ ਅ ਸਕਿਨ ਦੇ ਪੋਰਸ ਨ
ਦੋਨਾਂ
ਜਿਸ ਚਮਲ ਹਾਂਜੀ ਸੋ ਨਾਲ ਮੇਕਅੱਪ ਤੋਂ ਪਹਿਲੇ ਇਹਨੂੰ ਟੋਨਰ ਨੂੰ ਲਗਾ ਕੇ ਤੇ ਅਸੀਂ ਫਿਰ ਮੇਕਅੱਪ ਕਰਲਓ ਜੋ ਵੀ ਕਰਨਾ ਵੈਸੇ ਅੇ ਵੀ ਇਹਨੂੰ ਅਗਰ ਸਵੇਰੇ ਸ਼ਾਮ ਲਗਾਵਾਂਗੇ ਨਾ ਸਾਡੇ
ਅ
ਹੋਰਸ ਸਹੀ ਹੋ ਜਾਂਦੇ ਸਾਡੇ ਸਕੀਨ ਦੇ ਸਾਰੇ ਕਈ ਓਪਨ ਹੋ ਜਾਂਦੇ ਨੇ ਕਾਇਆ ਦੀ ਸਕੀਨ ਖੋਲੋ ਦੇਖੋ ਬੜੇ ਬੋਤ ਖੁੱਲ੍ਹੇ ਖੁੱਲ੍ਹੇ ਲੱਗਦੇ ਹੈ ਹਾਂ ਉਹ ਸਾਰੇ ਨਾ ਬੰਦ ਹੋ ਜਾਂਦੇ ਆ ਬਿਲਕੁਲ ਸਹੀ ਹੋ ਜਾਂਦੇ ਆ ਸ਼ਾਈਨ ਕਰਦਾ ਫੇਸ
ਅੱ
ਤੇ ਫੇਿਰ ਉਸ ਤੋਂ ਬਾਅਦ ਮੈਨੂੰ ਸਕ੍ਰਬ ਵੀ ਉਹਨੂੰ
ਹਮ
ਹਾਂ ਫੇਸ ਮਾਸਕ ਸਕਰੱਬ ਉਹ ਵੀ ਦੱਸਿਆ ਉਹਨੂੰ ਮੈਂ ਜਿਹੜੀ ਅਹ ਉਹ ਮਸਰ ਦੀ ਦਾਲ ਹੁੰਦੀ ਹੈ ਨਾ ਔਰੇਜ
ਕਰਦੇ ਆ
ਮਸਰ ਦੀ ਦਾਲ ਨਹੀਂੀ ਆਉਂਦੀ ਜਿਹੜੀ ਜਿਹੜੀ ਪੀਲੀ ਸੰਤਰੀ ਰੰਗ ਦੀ ਬੰਦ ਵਾਲੀ ਮਛਰ ਦੀ ਦਾਲ ਹੁੰਦੀ ਹੈ ਉਹ ਉਹ ਦਾਲ ਪੀਸ ਲੋ ਉਹ ਪੀਸ ਕੇ ਰੱਖ ਲੋ ਹੋਲੇ ਬਦਾਮ ਵੀ ਪੀਸ ਰੱਖ ਲਓ
ਠੀਕ ਹੈ
ਤੇ ਸੂਜੀ ਦੇ ਘਰ ਹੁੰਦੀ ਹੋਈ ਹੈ ਸਾਡੇ ਕੋਲ ਹਾਂ ਜੋ ਬਣਾ ਲਏ ਨਾ ਥੋੜੀ ਜਿਹੀ ਸੂਜੀ ਲੈ ਲੋ ਥੋੜਾ ਜਿਹਾ ਉਹਨੂੰ ਬਾਈੰਡ ਹਾਂ ਥੋੜ੍ਹਾ ਬਾਈੰਡ ਕਰਨ ਅ ਬਾਈੰਡ ਕਰਨ ਵਾਸਤੇ ਨਾ ਅਹ ਵੇਸਨ ਪਾ ਲਓ ਜਰਾ ਜਿਹਾ ਤੇ ਅਹ ਮਸਰ ਦੀ ਦਾਲ ਮਸਰ ਦੀ ਦਾਲ ਹੋ ਦੇ ਬਦਾਮ ਜੀ ਅਖਰੋਟ ਵੀ ਹੈਗੇ ਤੇ ਥੋ ਦੋ ਚਾਰ ਅਰੋਟ ਵੀ ਪੀਸ ਲਓ ਨਾਲ ਹਾਂ ਤੇ ਉਹਦੇ ਵਿੱਚ ਮੈਂ ਥੋੜ੍ਹਾ ਇ ਚਾਣ ਲਾਦਾ ਕਿਉਂਕਿ ਸਾਡੀ ਹੁਣ ਹਾਂ ਹੁਣ ਸਾਡੀ ਏਜ ਜਿਸ ਜ ਤਰ੍ਹਾਂ ਵੱਧ ਰਹੀ ਹੈ ਨਾ ਤੇ ਥੋੜਾ ਜਿਹਾ ਮੈਂ ਚਾਵਲ ਲਾ ਟ ਵੀ ਪਾ ਲੈਣੀ ਹਾਂਜੀ
ਠੀਕ ਹੈ
ਅਤੇ ਉਹਦੇ ਵਿੱਚ ਥੋੜ੍ਹੀ ਜਿਹੀ ਹਨੀ ਪਾ ਕੇ ਹਾਂ
ਓਕੇ ਓਕੇ
ਹਨੀ ਪਾ ਕੇ ਨਾ ਉਹ ਤੁਹਾਡਾ ਸਕਲੱਬ ਬਣ ਜਾਏਗਾ ਬੜਾ ਅੱਛਾ ਹਾਂ ਤੇ ਹੁ ਤੁਸੀਂ ਹਫ਼ਤੇ ਚ ਕਿਉਂਿ ਆ ਆਯੁਰਵੇਦਿਕ ਘਰ ਦੇ ਸਮਾਨ ਦਾ ਨੁਕਸਾਨ ਵੀ ਨੀ ਕਰੇਗਾ ਹਫ਼ ਤਿੰਨ ਵਾਰੀ ਵੀ ਲਗਾਾਲੋ ਇਹ ਫਰਕ ਨੀ ਪੈਂਦਾ ਹਾਂ ਫਿਰ ਮੈਂ ਉਹ
ਪੈ ਹਾਂ
ਅੱਛਾ ਨਹੀਂ ਨਹੀਂ ਅੱਛੀ ਗੱਲ ਹਾਂ ਇਹ ਸਾਰੀ ਚੀਜ਼ਾਂ ਨਾ ਸਾਨੂੰ ਯੂਜ ਕਰਨੇ ਚਾਹੀਦੇ ਘਰ
ਤੁਸੀ ਬਾਹਰ ਹਾਂ ਕਿਉਕਿ ਨਾ ਨਾਲ ਕੋਈ ਸਕਿਨ ਨੂੰ ਕੋਈ ਸਾਈਡ ਫੇ ਇਹ ਸਭ ਮਤਲਬ ਅੱਛੀ ਅੱਛਾ ਘਰ ਦੇ ਨੁਸਖਿਆਂ ਨਾਲ। ਤੇ ਕਿਹੜੇ ਕੈਮੀਕਲ ਆਪਣੇ ਫੇਸ ਤੇ ਲਗਵਾ ਯਾ ਕੁਛ ਕਰਵਾਉਂਦੇ ਰੈਣੇ ਆ।
ਹਾਂ ਕ ਕਈ-ਚੀਜ਼ ਕਈ
ਤੁਸੀਂ ਮੈਨੂੰ ਇੱਕ ਤੇ
ਹ
ਦੱਸਿਆ ਸਕਰੱਬ ਚ
ਮਾਸਕ ਹਾਂ ਹਾਂ। ਮਾਸਕ
ਹਾਂ-ਹਾਂ ਅਸੀ ਹਾਂ-ਹਾਂ।
ਮਾਸ ਕ ਲਈ ਨਾ ਮੈਂ ਏ ਥੋੜਾ ਵੇਸ ਨ ਲੇਲੋ, ਵੇਸਨ ਦੇ ਵਿਚ ਟਮਾਟਰ ਦਾ ਰਸ ਪਾ ਲੋ, ਥੋ-ਥੋੜ੍ਹੀ ਕੋਫੀ ਪਾ ਲੋ ਹਾਂ ਐਲੋਵਰਾ ਜੈਲ ਹੈਗੀ ਏ ਬਾਜ਼ਾਰ ਵਾਲੀ ਹੈ ਬਾਜ਼ਾਰ ਦੀ ਪਾਲੋ ਜੇ ਤੁਹਾਡੇ ਘਰ ਕੋਈ ਪੌਦਾ ਲੱਗਿਆ ਐਲੋ ਵੀਰਾ ਦਾ ਤਾਂ ਉਹਦੀ ਥੋੜ੍ਹੀ ਜੈੱਲ ਕੱਢ ਕੇ ਉਹ ਪਾ ਕੇ ਤੇ ਤੁਸੀਂ ਇਹ ਵੇਲਾ ਮਾਸਕ ਲਗਾਓ ਤੁਹਾਡੇ ਫੇਸ ਚ ਇਨ੍ਹਾਂ ਜ਼ਿਆਦਾ ਗਲੋ ਆਇ ਥੋੜੀ ਦਹੀਂ ਹੈਗੀ ਏ ਕੁਰਡ ਵੀ ਪਾ ਲੋ ਵਿਚ। ਵੇਸਣ ਔਰ ਦ ਵੇਸਣ ਔਰ ਦਹੀਂ ਦਾ ਇੰਨਾ ਅਚ ਅੱਛਾ ਮੇਲ ਹੈ ਨਾ ਤੇ ਤੁਹਾਡਾ ਸਾਰੀ ਅ-ਟੈਂਨਿੰਗ ਹੋਏ ਤੁਹਾਡੀ ਫੇਸ ਤੇ ਕੁੱ ਕੁਛ ਵੀ ਹਾਂ ਸਭ ਸਭ ਉਤਰ ਜਾਂਦੀ ਏ।
ਅਸਟ ਬਹੁਤ ਵਧੀਆ
ਹਾਂਜੀ ਹੁਣ ਮਾਰਕੀਟ ਚ ਸ਼ੂਗਰ ਦੀ ਕਿੰਨੀਆਂ ਆਈਟਮਸ ਮਹਿੰਗੀਆਂ ਆਉਂਦੀਆਂ ਨੇ ਸ਼ੂਗਰ ਸਕਰੱਬ ਲੈ ਲਓ ਸ਼ੂਗਰ ਦਾ ਕੁੱਛ ਵੀ ਲੈਲੋ ਕਿੰਨਾ ਮਹਿੰਗਾ ਆਉਂਦਾ ਹੈ
ਸਲਾ ਕੁ ਸੌ ਪੰਜ ਸੌ ਤੋਂ ਘੱਟ ਨਾ ਘ ੱਕੀ ਵਿੱਚ ਉਹ ਭਾਈ ਮੇਰੇ ਖਿਆਲ ਨਾਲ ਸ਼ੂਗਰ ਪਰਏ ਵਿੱਚ ਅੱਛਾ ਉਹਦਾ ਵੀ ਹਦਾ ਕੋਈ ਕੋਈ ਰੈਮੀੇਡੀ ਦੱਸ ਹਮ
ਹਾਂ ਇਹ ਫਰੈਸ਼ ਤੇ ਬਣਾ ਰਹੇਹਾ ਅਸੀਂ ਤੁਸੀਂ ਕਿਸੇ ਚ ਵੀ ਥੋੜੀ ਚੀਨੀ ਪਾ ਲਓ ਜਾਂ ਫਿਰ ਸ਼ ਸ਼ਾਇਦ ਪਾ ਲੋ ਸ਼ੂਗਰ ਸ਼ਰ ਸ਼ੂਗਰ ਦੀ ਤੁਹਾਡੀ ਚੀਜ਼ ਬਣ ਗਈ ਸਬ ਬਣ ਗਿਆ ਸਭ ਕੁਛ ਬਣ ਗਿਆ ਹੁਣ ਤੁਸੀਂ ਇਹਦੇ ਵਿੱਚ ਸਕਰਬ ਵਿੱਚ ਵੀ ਤੇ ਸ਼ੂਗਰ ਪਾਈ ਹੈ ਨਾ ਹਾਂ ਫੇਸ ਤੇ ਅਲੱਗ ਗਲੋ ਲੈ ਕੇ ਆਉਂਦਾ ਨਾਲੇ ਫੇਸ ਖ਼ਰਾਬ ਨੀ ਹੁੰਦਾ ਸਕਿੰਨ ਦੇ ਪੋਰਸ ਖੁੱਲਦੇ ਨੀ ਹੈਗੇ ਬਜ਼ਾਰੀ ਚ ਹਾਂ ਬਜ਼ਾਰੀ ਚੀਜ਼ਾਂ ਨਾਲ ਤਾਂ ਬੜਾ ਕੰਮ ਖ਼ਰਾਬ ਹੋ ਜਾਂਦਾ ਹਮ ਮੈਂ ਮੇਰੀ ਵਿਚਾਰੀ ਜਿਹੜੀ ਫਰੈਂਡ ਆਈ ਸੀ ਹਮ
ਚਲੋ ਕੋਈ ਹਾਂ ਹਾਂ ਹਾਂ
ਮੇਰੀ ਹੁ ਜਿਹੜ ਫਰੈਂਡ ਆਈ ਸੀ ਓਦੀ ਓਦਾ ਫੇਸ ਇੰਨਾ ਮੇਰੀ ਹੁਣ ਜਿਹੜੀ ਫਰੈਡ ਆਈ ਸੀ ਓਹਦਾ ਫੇਸ ਏਨਾਜਿਆਦਾ ਖ਼ਰਾਬ ਹੋਇਆ ਸੀ ਕਿ ਮੈਂ ਉਸ ਤੋ ਖੁਦ ਪਰੇਸ਼ਾਨ ਹੋ ਗਈ ਮੈਂ ਕਿਹਾ ਮੈਂ ਤੇ ਹੁਣ ਬਜ਼ਾਰੀ ਕੋਸਮੈਟਿਕ ਜਿਆਦਾ ਯੂਜ ਕਰਾਂਗੇ ਨਹੀਂ ਚਲੋ ਤੁਸੀਂ ਵੀ ਕਰ ਕਰਨਾ ਫਿਰ ਹ
ਬਾਰੇ ਕੁਛ ਇੰਨੇ ਵੀ ਬਿਲਕੁਲ ਮੈਂ ਮੇਰਾ ਤੇ ਮਨ ਮੈਂ ਹੁਣੇ ਕਰਨ ਬੈਠ ਜਾਵਾਂ ਅ ਪਰ ਇਕ ਹੁਣੇ ਹਜੇ ਟਾਈਮ ਨ ਹੈ ਕਰਾ ਗੀ ਜ਼ਰੂਰ ਇਹਨੂੰ ਅਪਲਾਈ ਕਰਾ ਗਿ ਹਾਂਜੀ ਤੇ ਹੋਰ ਕੀ ਫਿਰ ਦੱਸ ਹਮ ਉਹ ਤੇ ਮੈਨੂੰ
ਹਾਂ ਨਹੀਂ ਨਹੀਂ ਜ਼ਰੂਰ
ਅੱਛਾ ਹੀ ਜਾਂਦਾ
ਹਾਂ ਸਾਡੇ ਮਾਵਾਂ ਵੀ ਪਹਿਲੇ ਮਾਵਾਂ ਵੀ ਸਾਡੀਆਂ ਪਹਿਲੇ ਇਹ ਸਭ
ਕਹਾਣੀ ਆਉਂਦੀ?
ਹੂੰ ਕਰੀਮ ਵੀ ਬਣਾਉਣੀ ਆਉਂਦੀ ਹੈ। ਲੇਕਿਨ
ਸੰਸਕਰੀਨ ਤੇ ਬਾਜ਼ਾਰੋਂ ਹੀ ਮਿਲੇਗੀ ਤੇ ਘਰ ਤੇ ਜਿਹੜੀਆਂ ਇਹ ਚੀਜ਼ਾਂ ਨੇ ਨਾ ਇਹ ਜਿਆਦਾ ਹੂੰ
ਹਾਂ ਹਾਂ ਦੱਸੋ
ਬੁੱਕ ਖੋਲ ਲਈ ਹੁਣ ਤੂੰ, ਮੈਂ ਕਿਹਾ ਚੀਜਾਂ ਤੇ ਇਨੀ ਆਉਂਦੀਆਂ ਨੇ, ਜਿਸ ਤਰਾਂ ਘਰ ਦੀਆਂ ਚੀਜ਼ਾਂ ਨੇ ਨਾ, ਇਹਤੇ ਨਾਲ ਦੇ ਨਾਲ ਯੂਜ ਕਰ ਲਓ। ਸਹੀ ਰਹਿੰਦੀਆਂ ਨੇ, ਤੇ ਕਿਉਂ, ਬਾਜ਼ਾਰ ਪ੍ਰਿਜ਼ਰਵੇਸ਼ਨ ਢੰਗ ਨੇਈ ਨੇਈ, ਤਾਂ ਕਿ ਉਹ ਸਟੇਅ ਕਰਨ ਥੋੜਾ 'ਚ'ਰੈਣ ਉਹ ਘਰ ੳ ਪ੍ਰੀਜ਼ਰਵੇਸ਼ਨ ਨਹੀਂ ਪੈ ਸਕਦੀਆਂ। ਨਾਲ ਦੇ ਨਾਲ ਚੀਜ਼ ਬਣਾਓ ਔਰ ਉਹਨੂੰ ਯੂਜ ਕਰ ਲੋ। ਉਹਨੂੰ ਰੱਖੋ ਨਹੀਂ। ਫਿਰ ਠੀਕ ਰਹਿੰਦਾ ਹੈ। ਕਿਉਂਕਿ ਉਹ ਮਾਰਕੀਟ ਵਿੱਚ ਤੇ'ਉਹਨਾ ਨੇ ਪਤਾ ਨੀ ਕਿੰਨੀ ਤਰਾ ਦੀ ਹੂੰ ਹੂੰ ਹਾਂ, ਚਲੋ ਠੀਕ ਹੈ।
ਕੀ, ਕੈਮੀਕਲ ਖਰਾਬ ਨਾ ਹੋਏ? ਠੀਕ ਹੈ। ਜੀ, ਬਹੁਤ ਏ ਥੈਂਕ ਯੂ ਸੋ ਮਚ ਕਿੰਨੇ 'ਚ' ਵਿੱਚ ਰਹਿੰਦੇ ਨੇ, ਓਕੇ ਜੀ ਠੀਕ ਐਂ ਜੀ।
ਹਾਂ, ਠੀਕ ਹੈ ਜੀ ਸਤਿ ਸ਼੍ਰੀ ਅਕਾਲ। ਹ